ਹੈਲੋ! ਹਾਂਜੀ ਸਾਸ੍ਰੀ ਕਾਲ ਜੀ
ਸਸ਼੍ਰੀਕਾਲ, ਕੀ ਹਾਲ ਐ?
ਬਸ ਵਧੀਆ, ਤੁਸੀਂ ਸੁਣਾਓ?
ਬਸ ਠੀਕ! ਹੋਰ ਕੀ ਕੀ ਕਰ ਰੇ ਓ?
ਬਸ ਮੈਂ ਤੇ ਕੰਮ ਕਰ ਰਿਆ ਸੀ ਓਫਿਸ ਦਾ ਇੱਥੇ ਲੈਪਟੋਪ ਤੇ।
ਹੰ।
ਵੀ ਅੱਜ ਕੱਲ੍ਹ ਮਲਬ ਡਾਊਨਲੋਡ ਨੀ ਕਰਨਾ ਪੈਂਦਾ ਕੁਛ ਵੀ, ਓ ਤੇ ਔਨਲਾਈਨ ਹੀ ਹੋ ਜਾਂਦੈ। ਥੋੜਾ ਅਸਾਈਨਮੈਂਟ ਵਗੈਰਾ ਮਿਲੀ ਦੀ ਸੀ ਤੇ ਓ ਕਰ ਰਿਹਾ ਸੀ।
ਹਾਂ ਅੱਜ ਕੱਲ ਤੇ ਟੈਕਨੋਲੋਜੀ ਬਹੁਤ ਅੱਛੀ ਆ ਗੀ ਐ। ਕੁਛ ਵੀ ਇੱਧਰੋਂ ਉਧਰੋਂ ਲੱਭਣ ਦੀ ਲੋੜ ਨੀ ਪੈਂਦੀ ਹੈਗੀ, ਇੰਟਰਨੈਟ ਤੋਂ ਕੁਛ ਕੁਛ ਵੀ ਕੱਢੋ, ਤੇ ਅਸਾਈਨਮੈਂਟ ਕਲੀਅਰ ਕਰ ਲੋ।
ਹੰ, ਬੜਾ ਸੌਖ ਹੋ ਗਿਆ ਜੀ ਮਲਬ ਪੈਲੇ ਜਦੋਂ ਫੋਨ ਨੀ ਹੋਇਆ ਕਰਦੇ ਸੀ ਫਿਰ ਅਸਾਈਨਮੈਂਟ ਇੰਨੀ ਮੁਸ਼ਕਿਲ ਹੁੰਦੇ ਸੀ। ਅਸੀਂ ਓਥੇ ਜਾਂਦੇ ਸੀ ਕੈਫੇ ਤੇ, ਸਾਈਬਰ ਕੈਫੇ ਜਾਣਾ ਫਿਰ ਓਥੇ ਜਾ-ਜਾ ਕੇ ਓਥੇ ਸਰਚ ਕਰਨਾ ਫਿਰ ਓਥੋਂ ਪ੍ਰਿੰਟ ਕਢਾਣੇ।
ਹੰ-ਹੰ-ਹੰ।
ਹੁੰਦਾ ਸੀ, ਹੁਣ ਤੇ ਅੱਜ ਕੱਲ ਮੋਬਾਈਲ ਆਗੇ ਨੇ। ਮੋਬਾਇਲ ਫੋਨਸ ਦੇ ਅੰਦਰ ਈ ਸਰਚ ਕਰਕੇ ਇੰਟਰਨੈਟ ਤੇ ਕੁਛ ਵੀ ਕੱਢ ਲੋ।
ਅ ਹੰ। ਕੁਛ ਨੋਟਸ ਬਨਾਣੇ ਵੀ ਈਜ਼ੀ ਹੋ ਜਾਂਦੇ ਨੇ, ਫੋਨ 'ਚ ਨੋਟਸ ਬਣਾ ਲੋ। ਕੁਛ ਵੀ ਇੰਟਰਨੈੱਟ ਤੋਂ ਕੱਢ ਕੇ ਨੋਟਸ ਬਣਾ ਲੋ, ਨੋਟਸ ਕਲੀਅਰ ਕਰ ਲੋ।
ਹਾਂਜੀ।
ਲਾਇਬ੍ਰੇਰੀਜ਼ ਨਈਂ ਘੁੰਮਣਾ ਪੈਂਦਾ, ਬੁੱਕਸ ਨੀਂ ਲੈਣੀਆਂ ਪੈਂਦੀਆਂ ਜ਼ਿਆਦਾ ਤੋਂ ਜ਼ਿਆਦਾ।
ਹਾਂਜੀ-ਹਾਂਜੀ, ਅੱਜ-ਕੱਲ੍ਹ ਤੇ ਪੀ ਡੀ ਐਫ ਪੀ ਡੀ ਐਫ ਆ ਜਾਂਦੀਆਂ ਨੇ ਬੁਕਸ ਦੀਆਂ ਆਲਰੇਡੀ ਇੰਟਰਨੈਟ ਤੇ। ਪੀ ਡੀ ਐਫ ਮਿਲ ਜਾਂਦੀ ਏ, ਡਾਊਨਲੋਡ ਕਰ ਲੋ, ਬਸ ਕੰਮ ਕਰ ਲੋ।
ਅੱਜ-ਕੱਲ ਤਾਂਈ ਐ ਇੱਦਾਂ ਬੜਾਓ ਚੱਲ ਰੇ, ਚੱਲ ਰੇ ਐਂ।
ਆ ਹੁਣ ਆਰਟੀਫਿਸ਼ਅਲ ਇੰਟੈਲੀਜੈਂਸ ਆ ਗਿਆ ਓ ਵੀ, ਹੈ ਤਾਂ ਠੀਕ ਐ ਬਟ ਅ ਲ ਬਹੁਤ ਜ਼ਿਆਦਾ ਇਵੋਲਵ ਹੋਣਾ ਬਾਕੀ ਹੈ। ਮਤਲਬ ਬਹੁਤ ਜ਼ਿਆਦਾ ਇਵੋਲਵ ਹੋਣਾ ਬਾਕੀ। ਹਾਲੇ ਮਤਲਬ ਕਿ ਇਨਸਾਨ ਤੋਂ ਹਾਲੇ, ਲਾ ਲਓ ਕਿ ਢਾਈ- ਤਿੰਨ ਗੁਣਾ ਪਿੱਛੇ ਹੈ। ਬਹੁਤ ਪਿੱਛੇ ਇਨਸਾਨ ਦੇ, ਸੋਚਣ ਦੀ ਕੈਪੇਬਲੀ ਕੈਪੇਬਿਲਿਟੀ ਤੋਂ, ਓਦਾਂ ਸੋਚ ਤਾਂ ਕਾਫੀ ਫਾਸਟ ਸਕਦਾ ਹੈ। ਲੇਕਿਨ ਅਹ, ਉਹਨੂੰ ਜ਼ਿਆਦਾ ਕਰਨ ਚ, ਜ਼ਿਆਦਾ ਪ੍ਰੋਸੈਸਿੰਗ ਕਰਨ ਦੇ ਅੰਦਰ ਬਹੁਤ ਜ਼ਿਆਦਾ ਪਾਵਰ ਯੂਜ ਹੁੰਦੀ ਹੈ। ਤੇ ਕੰਪਨੀਆਂ, ਇਨਾ-ਇਨਾ ਕਮਾਨਦੀਆ ਰਹੀਆਂ, ਏ ਆਈ ਤੋਂ ਜਿਨਾ। ਕੰਜੰਸ਼ਨ ਦੇ ਉਤੇ ਜਾ ਰਹੀਆਂ ਨੇ ਏਆਈ ਤੇ ਮਤਲਬ ਦੇਖਿਆ ਜਾਏ ਤਾਂ, ਹਾਲੇ ਥੋੜਾ ਦੂਰ ਹੈ। ਹਾਂ, ਬਸ ਓ ਏਥੇ ਹੈ। ਹੁਣ ਲੋਕਾਂ ਨੇ ਇੱਕ ਡਿਪੈਂਡੈਂਟ ਬਣਾ ਲਿਆ। ਆਪਣਾ- ਆਪਣਾ ਲੋਕ ਡਿਪੈਂਡੈਂਟ ਹੋ ਗਏ ਨੇ, ਇਹ ਉੱਤੇ ਨਾ ਅੱਜ ਕੱਲ ਕੁਛ ਵੀ ਸਰਚ ਕਰਨਾ ਹੈ ਤੇ ਚੈਟ ਜੀ ਪੀਟੀ ਹੈ, ਏਦਾਂ ਦੇ ਫਟਾਫਟ ਖੋਲ ਲੈਂਦੇ ਨੇ, ਮਤਲਬ ਕਿ ਨਾਲ ਹੀ
ਹਮ, ਵੈਸੇ ਤਾਂ ਸ ਕਾਫ਼ੀ ਕੁੱਛ ਆ ਗਿਆ ਦਾ ਏ। ਲੋਕਾਂ ਚ, ਦੂਰੀਆਂ ਵਗੈਰਾ ਵੀ ਖ਼ਤਮ ਹੋ ਗਈਆਂ, ਕੋਈ ਵੀ ਦੂਰੋਂ ਕਿਸੇ ਨੂੰ ਵੀ ਬੰਦਾ ਵੀਡੀਓ ਕਾਲ ਕਰ ਲੈਂਦਾ ਹੈ, ਅਗਰ ਮਿਲ ਨੀ ਸਕਦਾ।
ਲੇਕਿਨ ਇਹਦੇ ਨਾਲ ਇੱਕ ਪ੍ਰੋਬਲਮ ਕੀ ਕਹਿ ਗੇ। ਇਹਦੇ ਨਾਲ ਇੱਕ ਪ੍ਰੋਬਲਮ ਵੀ ਆ ਗਈ ਹ। ਪੇਸ਼ੈਂਸ ਖਤਮ ਹੋ ਰਿਹਾ। ਪਹਿਲੇ ਤਾਂ ਲੋਕੀ ਪੇਸ਼ੈਸ-ਤ ਟਲੀ ਵੇਟ ਕਰ ਲੈਂਦੇ ਸੀ। ਕਿ ਚਲੋ ਕਿਸੇ ਦੀ ਚਿੱਠੀ ਵਾਪਸ ਆਏਗੀ, ਤੇ ਫੇਰ ਵੇਖਾਂਗੇ। ਫਿਰ ਪੜ੍ਹ ਕੇ ਫਿਰ ਭੇਜਾਂਗੇ। ਪਰ ਅੱਜ -ਕੱਲ੍ਹ ਕੁਛ ਵੀ ਨਹੀਂ ਅੱਜ-ਕੱਲ ਤੇ, ਤੂੰ ਮੇਰਾ ਮੈਸੇਜ ਨਈ ਦੇਖਿਆ, ਮੇਰੀ ਫੋਟੋ ਨੀ ਲਾਈਕ ਕੀਤੀ ਤੁਸੀਂ ਜੀ, ਕੋਲ ਨੀ ਚੁੱਕਿਆ। ਫੋਨ ਕਿੱਥੇ ਰੱਖ ਦਿੰਦੇ ਹੋ। ਐਵੇਂ- ਐਵੇਂ ਦੀ ਗੱਲਾਂ ਵੀ ਪ੍ਰੋਬਲਮ ਵੀ ਬਹੁਤ ਜ਼ਿਆਦਾ ਆ ਜਾਂਦੀਆਂ।
ਹਾਂ। ਉਹ ਤਾਂ ਹਸਬੈਂਡ ਵਾਈਫ ਚ, ਹੀ ਯਾ ਕਿਸੇ ਵਿੱਚ ਵੀ ਚੱਲਦਾ ਹੀ ਰਹਿੰਦਾ। ਮੋਸਟਲੀ ਜਾਂ ਫਰੈਂਡਸ ਚ, ਜਾਂ ਪੇਰੈਂਟਸ ਵਿੱਚ ਕੋਲ ਕਿਆ ਕੁੱਛ ਵੀ ਹੈ।
ਹਾਂਜੀ, ਉਹੀ ਮਤਲਬ ਮਮਾ ਨੂੰ ਫੋਨ ਕਰੋ, ਜਰੂਰੀ ਕੰਮ ਹੁੰਦਾ ਤੋਂ ਤਾਂ ਫ਼ੋਨ ਨੀ ਚਕਦੇ।
ਹ ਹ ਹਾਂ ਉਹ ਤਾਂ ਹੈ। ਪਰ ਇਹ ਹੈ। ਕਿ ਐਟਲੀਸਟ ਅਗਰ ਬੰਦਾ ਦੂਰ ਵੀ ਹੈ, ਤੇ ਉਹਦੇ ਨਾਲ ਅਸੀਂ ਫੋਨ ਕਾਲਸ ਤੇ ਗੱਲ ਕਰ ਸਕਦੇ ਹਾ। ਮੈਸਜ ਥਰੂ ਗੱਲ ਕਰ ਸਕਦੇ ਹਾਂ। ਵੀਡੀਓ ਕੋਲਸ ਤੋਂ ਗੱਲ ਕਰ ਸਕਦੇ ਹਾਂ। ਹਮ
ਉਹੀ ਕਿ ਇਨਸਾਨ ਇਨਾ ਅਵੇਲੇਬਲ ਹੋ ਨਹੀਂ ਪੈਂਦਾ, ਜਿੰਨਾ ਇਨਸਾਨ ਦੇ ਕੋਲ ਸਾਧਨ ਹੈ। ਨੇ ਕਿਉਂਕਿ ਹਰ ਟਾਈਮ ਵੀ ਇਨਸਾਨ ਫੋਨ ਤੇ ਲੱਗਿਆ ਰਹੇ, ਤੇ ਫਿਰ ਉਹ ਕੁਛ ਕਰ ਵੀ ਨੀ ਪਾਏਗਾ।
ਹਮ ਉਹ ਤਾਂ ਹੈ, ਬਟ ਸਾਰਿਆਂ ਨੂੰ ਆਪਣੇ-ਆਪਣੇ ਕੁਛ ਅ ਨਿੱਜੀ ਵੀ ਕੰਮ ਹੁੰਦੇ ਨੇ। ਜਿਹਦੇ ਕਰਕੇ ਬੰਦਾ ਬਾਹਰ ਨੀ ਨਿਕਲ ਪਾਉਂਦਾ ਘਰੋਂ, ਜਾਂ ਕਿਸੇ ਨੂੰ ਮਿਲਣ ਨਈ ਜਾ ਸਕਦਾ।
ਉਹ ਇੱਥੇ ਤਾਂ ਕਰਕੇ ਕਨੈਕਟਿਡ ਰਹਿ ਜਾਂਦੇ ਹੈਗੇ ਵੀ
ਹਮ
ਬਾਕੀ ਯੂਜਫੁਲ ਤੇ ਹੈ। ਕਾਫ਼ੀ ਚੀਜ਼ਾਂ ਮਤਲਬ, ਕਿਸੇ ਨੂੰ ਮੰਨ ਲਓ। ਕੁਝ ਬਣਾਉਣਾ ਨੀ ਆਉਂਦਾ। ਅਪਣਾ ਆਰਾਮ ਨਾਲ ਫ਼ੋਨ ਤੋਂ ਰੈਸਪੀ ਵਗੈਰਾ ਦੇਖ ਸਕਦਾ ਹੈ। ਕਿਵੇਂ ਬਣਾਣੀ ਹੈ ਚੀਜ਼ਾਂ ਹਾਂਜੀ
ਅੱਜ -ਕੱਲ ਸਾਰਾ ਕੁਛ ਹਾਂ, ਸਟਡੀ ਖਾਣ ਪੀਣ ਤੋਂ ਲੈਕੇ ਕਿ ਸਾਰਾ ਕੁਛ ਹੀ ਯੂਟਿਊਬ ਵਗੈਰਾ ਤੇ ਸਭ ਕੁਛ ਅਵੇਲੇਬਲ ਹੈਗਾ।
ਹਾਂਜੀ।
ਅੱਜ ਕੱਲ੍ਹ ਕੀ ਬਣਾਉਣਾ, ਕਿ ਨਹੀਂ।
ਅੱਜ ਕੱਲ ਤੋਂ ਟੀਵੀ ਹੋਰ ਵਧੀਆ ਟੀਵੀ ਵੀ ਸਮਾਰਟ ਹੈਗੇ ਨੇ, ਟੀਵੀ ਅੰਦਰ ਚਲਾ ਕੇ ਦੇ
ਹਾਂ ਟੀ -ਵੀ ਬਹੁਤ ਸਮਾਰਟ ਆ ਹਮ।
ਟੀ ਵੀ ਦੇ ਅੰਦਰ ਚਲਾਈ ਰਹੇ ਸੀ। ਪੂਰੇ ਦਿਨ ਭਾਵੇਂ ਦੇਖਦੇ ਰਹੋ।
ਹੁਣ ਪਹਿਲੇ ਉਹ ਹੁੰਦਾ ਸੀ, ਕਿ ਮੂਵੀਜ਼ ਦੇਖਣ ਲੋਕ ਜਾਂਦੇ ਸੀ ਸਪੈਸ਼ਲੀ ਥੀਏਟਰ। ਅੱਜ-ਕਲ ਨਵੀਂ ਮੂਵੀ ਆਉਂਦੀ ਹੈ, ਉਹ ਵਧੀਆ ਟੀ ਟੀ ਪਲੈਟਫਾਰਮ ਤੇ ਆ ਜਾਂਦੀ ਹੈ। ਤੇ ਔਹ ਫੇਰ ਘਰ ਘਰੇ ਟੀ ਵੀ ਚ ਲੱਗ ਜਾਂਦੀ ਆ। ਹਾਂਜੀ, ਹਾਂਜੀ।
ਫਿਰ ਵੀ ਮਿਲਿਆ, ਕੁਛ ਟਾਈਮ ਬਾਅਦ ਹੀ ਟੀਵੀ ਵਿੱਚ ਮੂਵੀਸ ਆਣਾ ਲਾਗ ਪੈਂਦੀ ਆ, ਨੈਟਫਲਿਕਸ ਤੇ।
ਹਾਂਜੀ, ਹਾਂਜੀ ਉਹੀ ਉਹਨਾਂ ਨੂੰ ਰੈਵਨਿਊ ਜ਼ਿਆਦਾ ਮਿਲ ਜਾਂਦਾ ਉੱਥੋਂ ਦੀ ਓਟੀਟੀਸ ਤੇ।
ਹਮ।
ਵਰਲਡ ਵਾਈਡ ਚੱਲਦੀ ਨਾ ਇਸ ਕਾਰਕੇ, ਇੱਕ ਤਾਂ ਇੰਟਰਨਟ ਬਹੁਤ ਸੋਖਾ ਕਰ ਜਿੱਦਾਂ ਇੰਟਰਨੈਟ ਆਇਆ, ਤਾਂ ਦਾ ਮਤਲਬ ਔਹ ਹੈ ਕਿ ਹਰ ਇੱਕ ਚੀਜ਼ ਕਰਨੀ ਬਹੁਤ ਆਸਾਨ ਵੀ ਹੋ ਗਈ ਹੈ, ਪਰ ਮੁਸ਼ਕਿਲ ਵੀ ਹੋ ਗਈ। ਆਸਾਨ ਏਦਾਂ ਵੀ, ਤੁਸੀਂ ਇਨੇ ਆਪਣੀ ਲਾਈਫ ਦੇ ਅੰਦਰ ਇੰਨੇ ਜ਼ਿਆਦਾ ਲੋਕੀ, ਮੰਨ ਲੋ ਅਗਰ ਮੇਰੀ ਦੁਕਾਨ ਹੈ। ਤੇ ਮੈਂ ਔਧਰ ਇੰਨੇ ਜ਼ਿਆਦਾ, ਲੋਕ ਵੀ ਨਹੀਂ ਬੁਲਾ ਸਕ ਕਦਾ, ਜਿੰਨੇ ਕਿ ਮੈਂ ਇੰਟਰਨੈਟ ਦੇ ਉੱਤੇ ਵਿਊਸ ਦੇ ਦੁਆਰਾ ਆਪਣਾ ਪ੍ਰੋਡਕਟ ਮਤਲਬ ਦਿਖਾ ਸਕਦਾ ਦੂਜਿਆਂ ਨੂੰ। ਮੰਨਲਓ ਕਿ ਕੋਈ ਐਸਾ ਪ੍ਰੋਡਕਟ ਹੈ ਤੁਹਾਡੀ ਸ਼ੋਪ ਤੇ ਹੈ, ਹੁਣ ਕਿਸ ਉਹਨੂੰ ਪਤਾ ਹੀ ਨਹੀਂ, ਕਿ ਏਸਾ ਵੀ ਪ੍ਰੋਡਕਟ ਹੁੰਦਾ ਹੈ।
ਹਮ
ਤੁਸੀਂ ਨਹੀਂ ਦੇਖਾ ਤਾ ਹੁਣ ਜ਼ਿਆਦਾ ਤੁਸੀਂ, ਪੰਦਰਾਂ ਵੀਹ ਬੰਦਿਆਂ ਨੂੰ ਦੁਕਾਨ ਤੇ ਸੱਦ ਕੇ ਦਿਖਾ ਦਵੋ। ਉਸ ਤੋ ਜ਼ਿਆਦਾ ਨਹੀਂ ਹੋਏਗਾ, ਪਰ ਇੰਟਰਨੈਟ ਦੇ ਉੱਤੇ ਐਸ ਕਿ ਤੁਸੀਂ ਵੀਡੀਓ ਬਣਾ ਕੇ ਪਾ ਦੋ ਉਹ ਫਿਰ ਅਗਰ ਚੱਲਦੀ ਹੈ ਵੀਡੀਓ, ਤਾਂ ਬਿਲੀਅਨ ਵਿਲੀਅਨਸ ਲੋਕ ਹੀ ਦੇਖ ਲੈਂਦੇ ਨਾ। ਜੋ ਉਹਦੀ ਡਿਮਾਂਡ ਉਹੀਓ ਵੱਧ ਸਕਦੀ ਹੈ, ਮਤਲਬ, ਜਿੰਨੇ ਬਿਜਨਸ ਕਰਨਾ ਹੈ ਪ੍ਰੋਫੈਸ਼ਨਲੀ ਸਟਰਾਂਗ ਹੋਣਾ ਹੈ। ਫੇਮਸ ਹੋਣਾ, ਇਨਫੂਲੈਂਸਰ ਬਣਨਾ ਇਹ ਚੀਜ਼ਾਂ ਨੇ ਤੇ ਬਹੁਤ, ਮੈਂ ਕਹਿਣਾ ਅੱਜ ਦੇ ਟਾਈਮ ਚ ਈਜ਼ੀ ਗੱਲ ਹੋ ਗਈ ਹੈ, ਪਰ ਹਰ ਕੋਈ ਅੱਜ-ਕੱਲ੍ਹ ਬੰਦ ਰਿਹਾ ਏ।
ਹਮ, ਇਨਫਲੂਐਂਸਰ ਵਾਜਤੇ ਤਾ ਯੂਟੀਊਬ ਵੀ ਬਹੁਤ ਅੱਛਾ ਹੈ। ਤੇ ਉਥੋਂ ਕਮਾਈ ਵੀ ਕਰ ਰਹੇ ਨੇ, ਉਸ ਤੇ ਵੀਡੀਓਜ਼ ਵੀ ਬਣਾ ਰਹੇ ਨੇ। ਕੋਈ ਵੀ ਕੰਟੈਂਟ ਬਣਾ ਕੇ ਦਿਖ ਦਿਖਾਈ ਜਾ ਰਹੇ ਨੇ, ਔਰ ਕਮਾਈ ਵੀ ਬਹੁਤ ਅੱਛੀ ਹੋ ਜਾਂਦੀ ਹੈ।
ਕੋਂਟੈਂਟ ਦੇਖੋ ਵੀ ਹਰ ਤਰੀਕੇ ਦਾ ਕੋਂਟੈਂਟ ਦੇਖਣ ਵਾਲਾ ਇੰਡੀਆ ਦੇ ਅੰਦਰ, ਸਭ ਤੋਂ ਵਧੀਆ ਚੀਜ਼ ਹੈ ਕਿ, ਇੰਡੀਆਂ, ਦੇ ਅੰਦਰ ਕੋਈ ਵੀ ਕੋਂਟੈਂਟ ਕੰਨਜ਼ਿਊਮ ਹੋ ਜਾਂਦਾ‌
ਹੂੰ
ਹਮੇਸ਼ਾ ਮਤਲਬ ਇੰਡੀਆ ਦੇ ਅੰਦਰ ਐਸਾ ਹੈ। ਕਿ ਹਾਈਐਸਟ, ਕੁਆਾਲਿਟੀ, ਔਫ ਵੀਡੀਓਜ਼ ਵੀ ਕੰਜਊਮ ਕਰਦੇ ਲੋਐਸਟ ਕੁਆਲਿਟੀ ਕਰਦੇ ਵੀਡੀਓ ਵੀ ਕੰਜਊਮ ਕਰਦੇ ਨੇ
ਐਕਸਟ੍ਰਰੀਮ, ਗਾਲਾਂ ਵਾਲਾ ਵੀ, ਕੋਂਟੈਂਟ ਦੇਖ ਲੈਂਦੇ ਨੇ ਲੋਕ। ਕੀ ਤੇ ਐਕਸਟ੍ਰੀਮ, ਸਿੰਪਲੀਸਿਟੀ ਵਾਲਾ, ਫੈਮਲੀ ਵਾਲਾ, ਕਲਚਰ ਵਾਲਾ, ਬੈਕਗਰਾਾਊਂਡ ਵਾਲਾ, ਧਾਰਮਿਕ, ਉਹ ਵੀ ਦੇਖ ਲੈਂਦਾ।
ਹਾਂ
ਹਰ ਇੱਕ ਚੀਜ਼ ਦੇ ਕਸਟਮਰ ਇੰਡੀਆ ਦੇ ਅੰਦਰ ਹੈਗੇ ਆ। ਹੁਣ, ਇੱਕ ਘਰ ਦੇ ਅੰਦਰ ਕੋਈ, ਮਿੱਠਾ ਖਾਣ ਦਾ ਸ਼ੌਕੀਨ ਹੁੰਦਾ, ਕੋਈ ਨਮਕੀਨ ਖਾਣ ਦਾ ਸ਼ੌਕੀਨ ਹੁੰਦਾ। ਇੰਡੀਆ ਸਾਰੇ ਹੀ ਨੇ ਅਲੱਗ ਅਲੱਗ ਸ਼ੌਕ ਹੀ ਨੇ ਸਾਰਿਆਂ ਦੇ
ਹੂੰ ਕੁਛ ਸਾਈਡ ਇਫੈਕਟਸ ਵੀ ਨੇ ਜਿੱਦਾਂ ਪਹਿਲਾਂ ਫੈਮਲੀਜ਼ ਇਕੱਠੀਆਂ ਹੋ ਕੇ ਬੈਠਦੀਆਂ ਸੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਸੀ ਇੱਕ ਦੂਜੇ ਨਾਲ ਆਪਣੀਆਂ ਗੱਲਾਂ ਸ਼ੇਅਰ ਕਰਦੀਆਂ ਸੀ ਅੱਜ ਕਲ ਉਹ ਚੀਜ਼ ਖ਼ਤਮ ਹੁੰਦੀ ਜਾ ਰਹੀ ਹੈ
ਉਹ ਸਾਰੇ ਆਪਣੇ ਆਪਣੇ ਡਿਵਾਈਸਿਸ ਵਿੱਚ ਵੜੇ ਹੁੰਦੇ ਨੇ
ਹਾਂ ਜਿਹੜਾ ਵੀ ਬੈਠਾ ਹੈ ਕੋਲ ਬੈਠਾ ਹੈ ਸਾਰੀਆਂ ਨੇ ਆਪਣਾ ਆਪਣਾ ਫੋਨ ਫੜ ਰਿਹਾ ਫੜ ਕੇ ਚਲਾ ਰਿਹਾ ਹੁੰਦਾ ਕੋਈ ਇੱਕ ਦੂਜੇ ਵੱਲ ਨੀ ਵੇਖ ਰਿਹਾ ਹੁੰਦਾ ਕੋਈ ਵੀ ਇੱਕ ਦੂਜੇ ਨਾਲ ਗੱਲ ਨੀ ਕਰ ਰਿਹਾ ਹੁੰਦਾ ਇਨਫੈਕਟ ਹਸਬੈਂਡ ਵਾਈਫ ਵੀ ਹਾਂ ਹਸਬੈਂਡ ਵਾਈਫ ਕੋਲ ਵੀ ਆਪਣੇ ਕੋਲ ਇੱਕ ਦੂਜੇ ਵਾਸਤੇ ਟਾਈਮ ਨੀ ਹੁੰਦਾ ਐ ਅਗਰ ਤੁਸੀਂ ਫਰੀ ਹੋਏ ਹੋ ਕੰਮ ਤੇ ਥੋੜੀ ਦੇਰ ਬੈਠ ਕੇ ਗੱਲ ਕਰਲੋ ਜਾਂ ਕੁਛ ਵੀ ਹੈ ਐਸਾ ਕੁਛ ਨਹੀਂ ਹੁੰਦਾ ਬਸ ਫੋਨ ਚਲਾਏ ਜਾ ਰਹੇ ਨੇ ਲਗਾਤਾਰ
ਸਭ ਸਾਰੇ ਬਸ ਇਹਿਓ ਹਾਲ ਏ
ਹੂੰ
ਟਾਈਮ ਲੋਕੀ ਕਹਿੰਦੇ ਨੇ ਸਾਡੇ ਕੋਲ ਟਾਈਮ ਨਈ ਹੈ ਸਾਡੇ ਕੋਲ ਟਾਈਮ ਨਹੀਂ ਹੈ ਲੇਕਿਨ ਅਗਰ ਉਹਨਾਂ ਦਾ ਸਕਰੀਨ ਟਾਈਮ ਦੇਖ ਲਓ ਨਾ। ਸਾਫ ਪਤਾ ਲੱਗ ਜਾਂਦਾ ਕਿ ਹਾਂ ਕਿੰਨਾ ਟਾਈਮ ਹੈਗਾ ਗੱਲ ਐਕਚੁਲੀ ਹੁੰਦੀ ਹੈ ਜੋ ਟਾਈਮ ਨਹੀਂ ਦੇਣਾ ਚਾਹੁੰਦਾ ਉਹ ਨਹੀਂ ਦਿੰਦਾ ਕੁਛ ਵੀ ਕਰ ਲਓ ਉਹ ਇਨਸਾਨ ਆਪਣੇ ਫੋਨ ਨੂੰ ਟਾਈਮ ਦੇ ਸਕਦਾ ਹੈ ਉਹ ਥੁਹਾਨੂੰ ਵੀ ਦੇ ਸਕਦਾ
ਹੂੰ
ਸਿੰਪਲ ਜਿਹੀ ਗੱਲ ਆ ਬਟ ਲੋਕੀ ਫੋਨ ਨੂੰ ਕਿਉ ਦਿੰਦੇ ਨੇ ਕਿਉਂਕਿ ਫੋਨ ਜ਼ਿਆਦਾ ਐਂਟਰਟੇਨਿੰਗ ਹੁੰਦਾ ਹੁਣ ਸਾਡੇ ਦਿਮਾਗ ਨੂੰ ਕੀ ਉਹ ਮਿਲ
ਹ ਖੇਤੀ
ਇੰਟਰਟੇਨਮੈਂਟ ਦੇਖਣ ਦੀ ਹਮੇਸ਼ਾ ਜਿੱਦਾਂ ਹੀ ਬੈਠੇ ਫਰੀ ਬੋਰ ਹੋਏ ਚੱਲੋ ਜੀ ਐਂਟਰਟੇਨਮੈਂਟ ਐਂਟਰਟੇਨਮੈਂਟ ਤੇ ਦਿਮਾਗ ਸਾਡਾ ਆਲਵੇਜ ਕੀ ਕਹਿੰਦੇ ਨੇ ਕੰਜਮਸ਼ਨ ਕਰਦਾ ਰਹਿੰਦਾ ਕੋਂਟੈਂਟ ਦਾ ਕੋਈ ਨਾ ਕੋਈ ਇੰਗੇਜ ਰਹਿੰਦਾ ਇਹ ਵੀ ਦਿੱਕਤ ਆ ਜਾਂਦੀ ਹੈ
ਹੂੰ ਮੋਸਟਲੀ ਤਾਂ ਅੱਜ-ਕੱਲ੍ਹ ਜਾਦਾ ਇੰਸਟਾਗ੍ਰਾਮ ਤੇ ਹੀ ਲੱਗੇ ਰੈੰਦੇ ਨੇ। ਅਲੱਗ-ਅਲੱਗ ਡਾਂਸ ਦੀਆਂ ਰੀਲਸ ਕੋਈ ਸੌਗ ਦੀਆਂ ਕੋਈ ਨਿਊਜ ਵਗੈਰਾ ਅੱਜ-ਕਲ ਨਿਊਜ ਵੀ ਸਾਰੀਆਂ ਫੋਨ ਵਿੱਚ ਹੀ ਆ ਜਾਂਦੀਆਂ ਨੇ ਕੋਈ ਵੀ ਇਕੱਠੇ ਬੈ ਕੇ ਟੀ ਵੀ ਨੀ ਦੇਖ ਰੇਹਾ ਹੁੰਦਾ ਵੀ ਟੀਵੀ ਤੇ ਕੋਈ ਨਿਊਜ਼ ਦੇਖ ਣੀ ਆ ਕੋਈ ਮੂਵੀ ਦੇਖਣੀ ਸਾਰੀਆਂ ਮੂਵੀਜ਼ ਫੋਨ ਵਿੱਚ ਨੇ। ਸਭ ਕੁਛ ਫੋਨ ਵਿੱਚ ਆ ਜਾਂਦਾ ਅੱਜ-ਕੱਲ ਤਾਂ।
ਹੂੰ ਬਾਕੀ ਬੜਾ ਚੰਗਾ ਲੱਗਿਆ ਤੁਆਡੇ ਨਾਲ ਗੱਲ ਕਰਕੇ ਐ ਨਾ। ਫਿਰ ਕਰਾਂਗੇ ਅਸੀਂ ਗੱਲ ਚਲੋ ਠੀਕ ਐ ਜੀ ਸਾਸ ਸ੍ਰੀ ਕਾਲ।